ਹੈਲੋ। ਸਤਿ ਸ੍ਰੀ ਅਕਾਲ ਕਿਵੇਂ ਆਂ ਜਸਪ੍ਰੀਤ?
ਵਧੀਆ ਤੁਸੀ ਸੁਣਾਓ, ਸ਼ਰਨ ਕਿਵੇਂ ਔ?
ਦੀਆ, ਹੋਰ ਕੀ ਕਰਦੀ ਐ ਅੱਛਾ ਠੀਕ ਹੈ ।ਹੋਰ ਵਧੀਆ ਸਭ?
ਹਾਂਜੀ।
ਅੱਛਾ। ਯਾਰ ਮਿਨ ਚੀਲੀ ਪਟੈਟੋ ਦੀ ਰੈਸਿਪੀ ਦੱਸ ਦੇ
ਦੱਸਨੀ ਆਂ।
ਠੀਕ ਐ।
ਚਾਰ ਆਲੂ ਲੈਣੇ ਆ। ਲੰਬੇ ਕੱਟੇ ਹੋਏ
ਕੇ
ਦੋ ਚਮਚ ਮੱਕੀ ਦਾ ਆਟਾ।
ਠੀਕ ਐ।
ਦੋ ਚਮਚ ਮੈਦਾ
ਠੀਕ ਐ।
ਇੱਕ ਪਿਆਜ਼।
ਠੀਕ ਐ।
ਇੱਕ ਸ਼ਿਮਲਾ ਮਿਰਚ ਚੋਰਸ ਕਟੀ ਹੋਈ।
ਓਕੇ।
ਇੱਕ ਚਮਚ ਅਦਰਕ ਲਸਣ ਦਾ ਪੇਸਟ। ਦੋ ਹਰੀਆਂ ਮਿਰਚਾਂ ਕੱਟੀਆਂ ਹੋਈਆਂ।
ਠੀਕ ਐ, ਠੀਕ ਐ।
ਤੁਸੀ ਲੈਣੀ ਐ, ਇਕ ਚਮਚ ਚਿੱਲੀ ਸੋਸ
ਹਾਂ।
ਇਕ ਚਮਚ ਸੋਇਆ ਸੋਸ
ਠੀਕ ਐ।
ਨਮਕ ਸਵਾਦ ਅਨੁਸਾਰ ਫੇਰ ਆਪਾਂ ਤੇਲ ਲੇ ਅ ਤਲਣ ਲਈ ਤੇਲ ਚਾਹੀਦਾ ਆਪਾਂ ਨੂੰ
ਹਾਂ।
ਆਲੇ ਆਲੂਆਂ ਨੂੰ ਉਬਾਲ ਕੇ ਲੰਬੇ ਟੁਕੜਿਆਂ ਵਿੱਚ ਕੱਟ ਲੋ।
ਆਲੂਆਂ ਨੂੰ ਮੈਦੇ ਅਤੇ ਕੋਰਨ ਫਲੋਰ ਵਿੱਚ ਲਪੇਟ ਕੇ ਸੁਨਹਿਰੇ ਹੋਣ ਤੱਕ ਤਲੋ।
ਠੀਕ ਐ।
ਕੜਾਹੀ ਵਿੱਚ ਥੋੜ੍ਹਾ ਤੇਲ ਗਰਮ ਕਰਕੇ ਅਦਰਕ ਲਸਣ ਦਾ ਪੇਸਟ ਭੁੰਨੋ।
ਹਾਂ।
ਪਿਆਜ਼, ਸ਼ਿਮਲਾਮਿਰਚ ਅਤੇ ਹਰੀ ਮਿਰਚਾਂ ਪਾ ਕੇ ਦੋ ਮਿੰਟ ਚ ਪਕਾਓ।
ਠੀਕ ਐ।
ਹੁਣ ਟਮਾਟਰ, ਸੋਇਆ ਸੋਸ, ਚਿਲੀ ਸੌਸ ਅਤੇ ਸੋਇਆ ਸੋਇਆ ਸੌਸ ਪਾਓ।
ਠੀਕ ਐ।
ਤੇਲ ਹੋਏ ਆਲੂਣ ਪਾ ਕੇ ਚੰਗੀ ਤਰ੍ਹਾਂ ਮਿਲਾਓ ਤੇ ਗਰਮ-ਗਰਮ ਪਰੋਸੋ।
ਠੀਕ ਐ। ਓਕੇ ਯਾਰ ਆਉਂਦੀ ਪਨੀਰ ਟਿੱਕੇ ਦੀ ਵੀ ਦੱਸਦੇ।
ਦੱਸਨੀ ਆਂ।
ਠੀਕ।
ਪੱਚੀ ਗ੍ਰਾਮ, ਪਨੀਰ ਲੈਣਾ ਹੈ।
ਠੀਕ ਹੈ।
ਇੱਕ ਕੱਪ ਦਹੀਂ
ਹਾਂ
ਇੱਕ ਪਿਆਜ਼ ਚੋਰਸ ਕਟਿਆ ਹੋਇਆ।
ਹਾਂ।
ਇੱਕ ਸ਼ਿਮਲਾ ਮਿਰਚ ਚੋਰਸ ਕੱਟੀ ਹੋਈ।
ਠੀਕ ਹੈ।
ਇੱਕ ਚਮਚ ਅਦਰਕ, ਲਸਣ ਦਾ ਪੇਸਟ ਲੈਣਾ।
ਹਾਂ।
ਇੱਕ ਚਮਚ ਲਾਲ- ਮਿਰਚ ਪਾਊਡਰ
ਹਮ।
ਇੱਕ ਚਮਚ ਹਲਦੀ ਮਿਰਚ, ਇੱਕ ਚਮਚ ਹਲਦੀ ਲੈਣੀ ਹੈ। ਇੱਕ ਚਮਚ ਪੁਦੀਨਾ ਪਾਊਡਰ।
ਹਾਂ।
ਇੱਕ ਚਮਚ ਗਰਮ ਮਸਾਲਾ।
ਹਮ।
ਇੱਕ ਚਮਚ ਨਿੰਬੂ ਦਾ ਰਸ
ਠੀਕ ਹੈ।
ਨਮਕ ਸਵਾਦ ਅਨੁਸਾਰ ਦੋ ਚਮਚ ਤੇਲ ਜਾਂ ਮੱਖਣ
ਠੀਕ ਹੈ।
ਇਹ ਬੋਲ ਵਿੱਚ, ਦਹੀਂ ਇੱਕ ਬੋਲ ਵਿੱਚ ਦਹੀਂ, ਅਦਰਕ ਲਸਣ ਪੇਸਟ ਸਾਰੇ ਮਸਾਲੇ ਨਿੰਬੂ ਦਾ ਰਸ, ਅਤੇ ਨਮਕ ਮਿਲਾਓ।
ਠੀਕ ਹੈ।
ਇਸ ਵਿੱਚ ਹ ਧਨੀਆ, ਪਿਆਜ਼ ਮਿਰਚ ਮਸਾਲਾ ਪਾ ਕੇ, ਤ ਅਹ ਤੀਹ ਮਿੰਟ ਲਈ ਪਕਾਓ।
ਠੀਕ ਹੈ।
ਤੇ ਹਰੀ ਸਬਜ਼ੀਆਂ ਨੂੰ ਵਿੱਚ ਲ ਮ ਮਿਕਸ ਕਰ, ਮਿਕਸ ਕਰੋ।
ਠੀਕ ਹੈ।
ਤਵੇ, ਉਹਨਾਂ ਚ ਨਾ
ਜਾਂ ਇਹਨਾਂ ਫ ਫਰਾਈ ਵਿੱਚ, ਹਲਕਾ ਤੇਲ ਲਗਾ ਕੇ ਸੁਨਹਿਰੇ ਹੋਣ ਤੱਕ ਸੇਕੋ।
ਠੀਕ ਹੈ।
ਉੱਤੇ ਮੱਖਣ, ਲਗਾ ਕੇ ਹਰੀ ਧਨੀਆ ਅਤੇ ਨਿੰਬੂ ਨਾਲ ਪਰੋਸੋ। ਸਵਾਦਿਸ਼ਟ ਚਿਲੀ ਪਟੈਟੋ ਤੇ ਪਨੀਰ ਟਿੱਕਾ ਤਿਆਰ ਹਨ।
ਤਾਂ ਵਧੀਆ ਲੱਗਿਆ, ਸ਼ਾਇਦ ਵਧੀਆ ਹੀ ਬਣਨ। ਐਸੇ ਮੈ ਕਦੀ ਬਣਾਏ ਨ੍ਹੀ, ਹੈਂ।
ਕਿੰਨੀ ਵਾਰ ਬਣਾ ਲਿਆ।
ਅੱਛਾ, ਮੇਰੇ ਭਰਾ ਬਣਾਉਂਦਾ ਏ ਓਹਨੂੰ ਪਸੰਦ ਏ ਬੜਾ
ਮੈਂ ਵੀ ਬਣਾਉਦੀ ਹਾਂ ।ਸਾਰਿਆਂ ਨੂੰ ਫਿਰ ਖਵਾਉਂਦੀ ਹਾਂ।
ਅੱਛਾ ਠੀਕ ਹੈ, ਹੋਰ ਸੁਣਾ ਕੋਈ ਗੱਲਬਾਤ।
ਬਸ ਵਧੀਆ
ਕਾਲਜ ਚੋਂ ਅਸ਼ਮੀਤ ਪੜ੍ਹਦੀ ਸੀ।
ਹਾਂਜੀ।
ਹਨਾ ਯਾਰ ਉਹ ਕਿੰਨਾ ਘੁੰਮਦੀ ਏ, ਮੈਂ ਉਹਨੂੰ ਮਤਲਬ ਮੈਂ ਬੜਿਆਂ ਕੋਲ ਸੁਣਿਆ, ਡੇਲੀ ਮਾਰਕੀਟ ਜਾਂਦੀ ਕੁਛ ਕਰਦੀ
ਮੈਂ ਵੀ ਵੇਖੀ ਹੋਈ ਏ, ਮੈਂ ਵੀ ਵੇਖੀ ਹੋਈ ਏ, ਪਤਾ ਨੀ ਕੁੱਛ ਕਰ ਦੀ ਹੋਏਗੀ।
ਬੜਾ ਜਾਂਦੀ ਆ ਯਾਰ ਮਾਰਕੀਟ, ਕਦੀ ਕੁਛ ਕਦੀ ਕੁਛ ਕਰਨਾ, ਪਤਾ ਨੀ ਘਰਦੇ ਅਲਾਊਡ ਕਿਵੇਂ ਕਰ ਦਿੰਦੇ ਆ।
ਹੋਰ ਆਪ
ਸਾਡੇ ਵਰਗੇ ਹੋਰ ਕੀ ਸਾਡੇ ਵਰਗੇ ਦੋ ਦਿਨ ਚਲੇ ਜਾਣ ਨਾ, ਉਸੇ ਟਾਈਮ ਗਾਲਾਂ ਸ਼ੁਰੂ ਹੋ ਜਾਣ। ਵੀ ਤੂੰ ਕਰਨ ਕੀ ਜਾਂਨੀ ਦੋ ਦਿਨ ਨੂੰ ਵੀ ਐ ਬਣਾ ਦਿੰਦੇ ਆ, ਰੋਜ਼- ਰੋਜ਼ ਕੀ ਕਰਨ ਜਾਂਦੀ ਜੇ ਦੋ ਦਿਨ ਵੀ ਚਲੇ ਜਾਓ। ਹੋਰ ਕੀ ਇੰਨਾ ਜ਼ਿਆਦਾ ਜਾਣਦੇ ਆ, ਨਾ ਮੈਨੂੰ ਤਾਂ ਕੁਛ ਹੋਰ ਈ ਗੱਲ ਲੱਗਦੀ ਹੁੰਦੀ, ਕੋਲਜ ਵੀ ਕਿੰਨੀ ਫੁਕਰੀ ਸੀ ਨਾ ਮੁੰਡਿਆਂ ਨੂੰ ਫੋਨ ਕਰਕੇ ਉਹਨਾਂ ਨੂੰ ਮਿਲਦੀ ਹੀ ਕੋਲੇਜ ਤੋਂ ਬਾਹਰ
ਹੂੰ,
ਹੋਰ ਕੀ? ਵੈਸੇ ਇੱਕ ਗੱਲੋਂ ਤਾਂ ਕੋਲੇਜ ਵਾਲੇ ਠੀਕ ਸੀ, ਕਿ ਇੱਕ ਵਜੇ ਤੋਂ ਪਹਿਲਾਂ ਬਾਹਰ ਨਹੀ ਜਾਣ ਦਿੰਦੇ ਸੀ।
ਹਾਂ, ਫੇਰ ਵੀ ਕੁੜੀਆਂ ਦਊ ਲਾ ਜਾਂਦੀਆਂ ਸੀ।
ਹੋਰ ਕੀ, ਫੇਰ ਵੀ ਆਹ ਫੇਰ ਵੀ ਭੱਜ ਜਾਂਦੀਆਂ। ਯਾਰ ਜਿੰਨੇ ਜੋ ਕਦਮ ਚੱਕਣਾ ਉਹਨੇ ਇੱਕ ਵਜੇ ਤੋਂ ਬਾਅਦ ਵੀ ਚੱਕ ਲੈਣਾ, ਜਿਹਨੂੰ ਹੈਗਾ ਨਾ ਉਹਦੇ ਮਾਂ -ਪਿਓ ਦੀ ਇੱਜ਼ਤ ਬਾਰੇ ਉਹਨਾਂ ਨੇ ਉਹ ਕਦਮ ਕਦੇ ਨਹੀਂ ਚੱਕਣਾ, ਜੇ ਉਹਨਾਂ ਨੇ ਇਹ ਕਿਹਾ ਵੀ ਸਾਡੇ ਮਾਂ -ਪਿਓ ਵੀ ਆਪਣੇ ਮਾਂ-ਪਿਉ ਕਿੰਨਾ- ਕਿੰਨਾ ਮਤਲਬ ਆਪਣੇ ਤੇ ਭਰੋਸਾ ਭਰੋਸਾ ਕਰਕੇ ਆਪਾਂ ਨੂੰ ਭੇਜਦੇ ਆ, ਪਰ ਜਦੋਂ ਆਪਾਂ ਉਹਨਾਂ ਦਾ ਭਰੋਸਾ ਤੋੜ ਦੇਈਏ ਫਿਰ ਕੀ ਬੀਤੇਗੀ ਉਹਨਾਂ ਤੇ।
ਹੂੰ,
ਹਨਾ।
ਹਾਂਜੀ ਜਿਉਂਦੇ ਜੀ ਮਰ ਹੀ ਜਾਣਗੇ, ਤੇ ਇਹੋ ਜਾ ਕਦਮ ਵੀ ਕੱ ਚੱਕਿਆ।
ਹੋਰ ਕੀ? ਰੱਬ ਚੱਕ ਲਏ ਉਸੇ ਟਾਈਮ ਜੇ ਅੱਜ ਕੁਛ ਵੈਸ ਤਾਂ ਆਪਣੇ ਦਿਮਾਗ ਚੋਂ ਕਦੀ ਆਏ ਨੀ, ਨਾ ਆਪਾਂ ਕੋਈ ਐਵੇਂ ਦਾ ਕਦਮ ਚੱਕਣਾ। ਜਿਵੇਂ ਮਾਂ ਪਿਓ ਜਿਵੇਂ ਦਾ ਕੁਛ ਲੱਭਣਗੇ, ਉਵੇਂ ਦਾ ਹੀ ਸਹੀ ਆ ਆਪਣੇ ਵਾਸਤੇ।
ਮੈਂ ਦਿਹਾੜੀ ਦਿਨ ਦੀ ਪਸੰਦ ਹੋੋਏਗੀ ਉਹਦੇ ਨਾਲ ਹੀ ਕਰਾਵਾਂਗੀ ਮੈਂ ਨੀ ਐ। ਐਂਵੇਂ ਕਰਾਣਾ।
ਚਲੋ ਉਹ ਗੱਲ ਵੱਖਰੀ ਐ ਵੀ ਮਾਂ- ਪਿਓ ਇੱਕ ਧੱਕੇ ਨਾਲ ਕਰ ਦੇਣ ਵੀ ਇਹਦੇ ਨਾਲ ਹੀ ਕਰਾਣੇ। ਉਹ ਗੱਲ ਵੀ ਗ਼ਲਤ ਏ, ਜਿ ਜਿੰਦੇ ਨਾਲ ਮਾਂ ਪਿਓ ਕਰਦੇ ਆ ਵੀ ਫੋਟੋ ਹਾਂ, ਫੋਟੋ ਵਿਖਾਂਦੇ ਆ ਫੇਰ ਕੁੜੀ ਦੀ। ਹਾਂ ਫੇਰ ਕੁੜੀ ਦੀ ਹਾਂ ਜਾਂ ਨਾ ਹੁੰਦੀ ਏ ਵੀ ਫੇਰ ਆਪਣਾ ਉੱਥੇ ਆਪਣਾ ਹੱਕ ਬਣਦਾ ਜ਼ਰੂਰ ਬੋਲਣ ਦਾ ਕਿ ਅਗਰ ਆ ਆਪਾਂ ਨੂੰ ਵੀ ਆਪਣੇ ਘਰ ਦੇ ਫੋਟੋ ਦਿਖਾਂਦੇ, ਆਪਾਂ ਨੂੰ ਪਸੰਦ ਨਹੀਂ ਆਪਾਂ ਉਦੋਂ ਕਹਿ ਸਕਦੇ ਆਂ। ਪਰ ਉਸ ਤੋਂ ਪਹਿਲਾਂ ਆਪਾਂ ਆਪਣੀ ਚੋਇਸ ਦਾ ਨਹੀਂ ਲੱਭ ਸਕਦੇ, ਮੈਨੂੰ ਤਾਂ ਇਹ ਚੀਜ਼ਾਂ ਬਿਲ ਕੋਈ ਨੀ ਪਸੰਦ
ਮੈਨੂੰ ਤਾਂ
ਮਾਂ- ਪਿਓ, ਮਾਂ -ਪਿਓ ਦੇ ਮਨ ਚ ਕਿੰਨੇ ਉਹ ਹੁੰਦੇ ਆ ਕਿ ਅਸੀਂ ਮਤਲਬ ਆਪਣੀ ਕੁੜੀਆਂ ਧੀਆਂ ਆਪਣੇ ਮੁੰਡਿਆਂ ਤੇ ਐਵੇਂ ਦੀ ਕੁੜੀ ਲੱਭਾਂਗੇ, ਐਵੇ ਦਾ ਮੁੰਡਾ ਲੱਭਾਂਗੇ ਪਰ ਜਦੋਂ ਆਪਾਂ ਆਪ ਆਪਣੀ ਚੋਇਸ ਨਾਲ ਹੀ ਉਵੇਂ ਦਾ ਕੁਛ ਲੱਭ ਲਈਏ ਫਿਰ, ਮਾਂ ਪਿ ਉਹਦੀ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਾਂਦਾ। ਉਹਨਾਂ ਨੇ ਆਪਣੇ ਵਾਸਤੇ ਕਿੰਨਾ ਕੁਛ ਸੋਚ ਕੇ ਰੱਖਿਆ ਹੁੰਦਾ ਹਨਾ। ਦੋ ਇੱਕ ਜਾਂ ਦੋ ਬੱਚੇ ਹੁੰਦੇ ਨੇ ਮਾਂ -ਪਿਓ ਦੇ। ਉਹਨਾਂ ਵਾਸਤੇ ਉਹਨਾਂ ਨੇ ਕਿੰਨਾ ਕੁਛ ਸੋਚਿਆ ਹੁੰਦਾ ਜਾ ਵੀ ਗ਼ਲਤ ਕਦਮ ਚਕ ਲਈਏ ਤੇ ਫੇਰ, ਉਹਨਾਂ ਦੀ ਉਮੀਦਾਂ ਤੇ ਆ ਪਾਨੀ ਫਿਰ ਜਾਂਦੇ ਉਹ ਆਪਾਂ ਨੂੰ ਆਪਣੇ ਕਿੰਨਾ ਭਰੋਸਾ ਕਾਰਕੇ ਆਪਾਂ ਨੂੰ ਸਕੂਲ ਪੜ੍ਹਨ ਭੇਜਦੇ ਸੀ। ਇਥੋਂ ਤੱਕ ਸ਼ਹਿਰ ਵੀ ੜ ਨੂੰ ਭੇਜਦੇ ਸੀ ਸਿਰਫ਼ ਆਪਣੇ ਤੇ ਭਰੋਸਾ ਕਰਕੇ ਜਾਂ ਆਪਾਂ ਉਹਨਾਂ ਦਾ ਭਰੋਸਾ ਗੇ ਤਾਂ ਫੇਰ ਲੱਖ ਲਾਹਨਤ ਤੇ ਆਪਣੇ ਤੇ। ਤੇ ਯਾਰ ਮੈਂ ਤੁਹਾਨੂੰ ਰੋਜ਼ ਇਹਨਾਂ ਮਾਂ ਪਿਓ ਲਾਉਡ ਕਿਵੇਂ ਕਰਦੇ ਨੇ ਪਤਾ ਨੀ ਲੜ ਲੁੜ ਕੇ ਆ ਜਾਂਦੀ ਏ, ਧੱਕੇ ਨਾਲ ਕਈ ਕੁੜੀਆਂ ਹੁੰਦੀਆਂ ਨੇ ਨਾ ਮਾਂ ਪਿਓ ਰੋਕ ਰੁਕਦੇ ਨੇ ਫੇਰ ਵੀ ਧੱਕੇ ਨਾਲ ਆ ਜਾਂਦੀਆਂ ਬਸ ਸਾਨੂੰ ਰੋਕੋ ਨਾ।
ਅਸੀ ਤਾਂ ਅਗੇ ਮਾਂ-ਪਿਓ ਦੇ ਬੋਲਦੇ ਹੀ ਨਹੀਂ ਹੈਗੇ ਆਂ। ਡਰ ਲੱਗਦਾ ਪਹਿਲਾਂ ਬੋਲੇਗਾ ਕੀ?
ਹੋਰ ਕੀ ਜੋ ਕਰਨਗੇ, ਸੋਚ ਸਮਝ ਕੇ ਈ ਕਰਨਗੇ। ਐਵੇਂ ਤਾਂ ਕੋਈ ਮਾਂ ਪਿਓ ਈ ਨਹੀਂ ਚਾਹਂਦਾ ਸਾਡੀ ਕੁੜੀ ਇਹਂਦੇ ਨਾਲ ਜਾਏ ਇਹਂਦੇ ਨਾਲ ਜਾਏ।
ਹੁੰ।
ਹੋਰ? ਚਲੋ ਆਪਾਂ ਕਿਸੇ ਬਾਰੇ ਕੀ ਕਹਿ ਸਕ
ਹਾਂ, ਜਦੋਂ ਆਪਾਂ ਸਹੀ ਹੋਣਗੇ ਫੇਰ ਜਦੋਂ ਆਪੇ ਹੀ ਸਹੀ ਆ ਫੇਰ ਆਪਣੇ ਬਾਰੇ ਕੋਈ ਬੋਲ ਹੀ ਨਹੀਂ ਸਕਦਾ।
ਸਹੀ ਗੱਲ ਐ, ਚਲੋ ਜਦੋਂ ਉਂਦੇ ਮਾਂ ਪ ਕਿਉਂ ਨਹੀਂ ਰੋਕਦੇ ਫੇਰ ਆਪਾਂ ਕੀ ਕਹਿ ਸਕਨੇ ਆ ਉੱਥੇ।
ਆਪਣੇ ਮਾਂ ਪਿਓ ਰੋਕਦੇ ਆਪਾਂ ਸਹੀ ਸਹੀ ਕੰਮ ਕਰਨ ਲਈ ਕਹਿੰਦੇ ਨੇ।
ਹੁੰ, ਚਲੋ। ਕੀ ਕਹਿ ਸਕਨੇ ਆ, ਹੋਰ ਸੁਣਾ ਆਂਟੀ ੳਰੀ ਕੀ ਕਰਦਿਆਂ?
ਬਸ ਸਬਜ਼ੀ ਸੁਬਜ਼ੀ ਬਣਾ ਦ ਪਏ ਨੇ ਦੁੱਧ ਕਰਦੇ ਪਏ ਨੇ, ਨਹੀਂ ਕੱਲ ਨੂੰ ਆਨਗੇ ਵੀਰ। ਹ ਦੁਕਾਨ ਤੇ ਕੋਈ ਨੀ ਨਾ ਹੇਗਾ ਫੇਰ ਵੀ ਵੀਰੇ ਨੂੰ ਕੰਮ ਕਰਨਾ ਪੈਂਦਾ ਨਾ ਦੁਕਾਨ ਤੇ ਸੰਭਾਲਣੀ ਪੈਂਦੀ
ਠੀਕ ਏ। ਨਹੀਂ ਨਹੀਂ ਤੂੰ ਕਹਿੰਨੀ ਪਈ ਸੇ ਨਾ ਭਾਬੀ ਪੇਕਿਆਂ ਤੇ ਗਈ ਏ।
ਕੱਲ ਨੂੰ ਆਣਗੇ ਕੱਲ ਨੂੰ ਮੇਰੇ ਭਰਾ ਹੀ ਜਾਣਗੇ ਨਾ ਅੰਬਾਲੇ ਫੇਰ ਆਣਗੇ।
ਓ ਕੇ ਕਿੰਨੇ ਟਾਈਮ ਦੀ ਹੋ ਗੀ ਏ, ਗੁੜੀਆ ਹੋਈ ਸੀ ਕਿ ਕਾਕਾ ਹੋਇਆ ਸੀ?
ਗੁੜੀਆ ਹੋਈ ਸੀ। ਨਹੀਂ ਇੱਕ ਕੁੜੀ ਇੱਕ ਮੁੰਡਾ ਐ।
ਨਹੀਂ, ਨਹੀਂ।
ਹੁੰ।
ਤੇਰੀ ਭਾਬੀ ਕੋਲੋਂ ਹੋੰਨ ਜਵਾਕ ਪਹਿਲਾਂ ਕੁੜੀ ਨੀ ਸੀ ਗੋ ਪਰ ਗੋਬਰ ਹੇ, ਮਤਲਬ ਤੈਨੂੰ ਗੋਬਰ ਕਹਿੰਦੀ ਉਹ ਔਂਦਾ ਤਾਂ ਭਰਾ ਹੋਇਆ ਸੀ ਨਾ।
ਹਾਂ-ਹਾਂ।
ਔਰ ਤੂੰ ਕਿਹੜੀ ਭਾਬੀ ਦੀ ਗੱਲ ਕਰਨੀ ਪਈ ਐ?
' ' ਨੀ ਪਿਆ।
ਠੀਕ ਹੈ, ਠੀਕ ਹੈ।
ਹੂੰ, ਵਧੀਆ ਜੀ। ਜੋੋਰਾਵਰ ਸਿੰਘ।
ਚਲੋ ਵਧੀਆ ਏ।
ਹੂੰ।
ਹੋਰ?
ਵਧੀਆ।
ਠੀਕ ਏ। ਹੋਰ ਸੁਣਾ? ਕੋਈ ਗੱਲਬਾਤ ਹੈ ਨਈ।
ਬਸ ਨਾ ਕੋਈ ਗੱਲਬਾਤ ਨੀ,
ਠੀਕ ਐ, ਚਲੋ ਵਧੀਆ ਚਾਹੀਦਾ। ਹੋਰ? ਚੱਲ ਠੀਕ ਹੈ, ਫਿਰ ਆਪਾਂ ਫੇਰ ਗੱਲ ਕਰਨੀ ਆ ਠੀਕ ਐ, ਬਾਏ ਸਤਿ ਸ੍ਰੀ ਅਕਾਲ